ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਭਰਾ ਜੀ ਹੋਰ ਕੀ ਹਾਲ- ਚਾਲ?
ਵਧੀਆ ਜੀ ਵਧੀਆ ਅੱਜ ਕਿਤੋਂ ਯਾਦ ਕਰ ਲਿਓ ਤੁਸੀਂ।
ਬਸ ਵਹਲੇ ਬੈਠੇ ਸੀ।
ਅੱਛਾ- ਅੱਛਾ।
ਫੋਨ ਹੀ ਕਰ ਲਈਏ।
ਅੱਛਾ ਉਹ ਵਿਹਲੇ ਹੋ ਗਏ ਤਾਂ ਹੀ ਯਾਦ ਆਉਂਗੇ ਹੈਨਾ।
ਹੋਰ ਓਦਾਂ ਤਾਂ ਅਸੀਂ ਆਉਂਦੇ ਨੀ।
ਹਾਂ ਉਹਦਾ ਤਾਂ ਆਉਂਦੇ ਨੀ। ਵਾਹ ਜੀ ਵਾਹ। ਹੋਰ ਕੀ ਕਰ ਰਹੇ। ਅੱਛਾ ਬੀਜ਼ੀ ਬੰਦੇ ਉਹ ਠੀਕ ਹੈ-ਠੀਕ ਹੈ।
ਘਰ ਦੇ ਕੰਮ ਨਹੀਂ ਮੁੱਕਦੇ।
ਹਾਂ ਸਹੀ ਗੱਲ ਹੈ।
ਹੂੰ। ਹੋਰ, ਬਸ ਬੈਠੇ ਮਰੂਦ ਕਟ ਤੇ ਲਾਹ ਕੇ ਲਿਆਏ ਉੱਧਰੋਂ।
ਕਿਦਰੋਂ ਅਛਾ। ਠੀਕ ਹੈ ਪੇੜ ਤੋਂ? ਅੱਛਾ, ਅੱਛਾ-ਅੱਛਾ। ਆਪਣੇ ਅੱਛਾ। ਚਲੋ ਵਧੀਆ। ਅੱਛਾ, ਚਲੋ ਵਧੀਆ ਆਪਣੀ ਮਰੂਦ ਤੁਸੀਂ ਆਪੇ ਹੀ ਖਾਈ ਜਾਂਦੇ।
ਹੋਰ?
ਤੇ ਹੋਰ ਬੱਚੇ ਕਿੱਥੇ?
ਬੱਚੇ ਗਏ ਬਾਹਰ ਗਲੀ ਚ ਖੇਲਣ।
ਲੇਟ ਕੁੜ ਕਮ ਅੱਛਾ-ਅੱਛਾ। ਹੋਰ ਕੰਮ ਹੋ ਗਿਆ ਛੁੱਟੀਆਂ ਦਾ ਇਨਾਦਾ ਮੈ ਇਸ ਟਾਈਮ ਚੰਡੀਗੜ੍ਹ ਹਾਂ ਹੋਰ
ਬੱਚੇ ਕਿੱਥੇ ਕਰਦੇ ਨੇ।
ਸਹੀ ਗੱਲ ਹੈ, ਸਹੀ ਗਲ ਹੈ। ਬੱਚੇ ਤਾਂ ਕਰਦੇ ਹੀ ਨੀ। ਅੱਛਾ-ਅੱਛਾ ਨਾਲ-ਨਾਲ ਕੰਮ ਨਾਲ ਲਾਲ ਅਮਰੂਦ ਅੱਛਾ-ਅੱਛਾ।
ਕੱਲ ਹੀ ਤਾਂ ਆਏ ਆਂ ਅਸੀਂ।
ਬਾਬਾ
ਕੱਲ ਹੀ ਤਾਂ ਆਏ ਹ ਅਸੀਂ ਘੁੰਮ- ਫਿਰ ਕੇ।
ਅੱਛਾ, ਕਿੱਥੇ ਗਏ ਹੋਏ ਸੀ?
ਹਮ
ਕੱਲ ਕਿਥ ਗਏ?
ਪੇਕੇ ਗਏ ਦੇ ਸੀ।
ਅੱਛਾ ਪੇਕੇ ਠੀਕ ਹੈ ਠੀਕ। ਚਲੋ ਅੱਛਾ- ਅੱਛਾ ਵਧੀਆ ਫੇਰ ਇੱਧਰ ਕਦੋਂ ਚੱਕਰ ਲਾਉਣਾ ਤੁਸੀਂ।
ਬਸ ਹੁਣ ਛੁੱਟੀਆਂ ਖਤਮ।
ਛੁੱਟੀਆਂ ਖਤਮ ਹੋਣ ਬਾਅਦ।
ਹੋਰ ਜਿੰਨੀਆਂ ਕੁ ਹੈਗੀਆਂ ਉਨੀਆਂ ਕੁ ਹੁਣ ਕੰਮ ਕਰਾਂਗੇ ਸਕੂਲ ਦਾ।
ਅੱਛਾ-ਅੱਛਾ। ਮੇਰੇ ਖਿਆਲ ਨਾਲ ਵਾਧੂ ਦਿਨ ਲਾ ਆਇਓ ਤੁਸੀਂ ਹੈਂਨਾ।
ਹਾਂ ਵਾਧੂ ਦਿਨ ਹੀ ਲਾ ਆਂਏਆਂ ਆਪਾਂ।
ਹਾਂ ਠੀਕ। ਵਧੀਆ ਚਲੋ ਵਧੀਆ।
ਹੂੰ।
ਜੀ ਅੱਛਾ ਹੇਮਕੂੰਟ ਸਾਹਿਬ ਗਏ ਸੀ ਨਾ। ਤੁਹਾਡੀ ਮੈਂ ਇਹਦੇ ਵੀਡੀਓ ਦੇਖੀ ਸੀ ਇੰਸਟਾਗ੍ਰਾਮ ਤੇ, ਤੁਸੀ ਹੇਮਕੁੰਟ ਸਾਹਿਬ ਦੀ ਸਟੋਰੀਆਂ ਪਾਾਈ ਦੀ।
ਹਾਂ-ਹਾਂ ਗਏ ਸੀ ਆਪਾਂ ਹੇਮਕੁੰਟ ਸਾਹਿਬ ਗਏ ਸੀ।
ਕੇ ਤੁਹਾਨੂੰ
ਹੂ ਬਹੁਤ ਵਧੀਆ ਰੱਖਿਆ ਬੜੀ ਵਧੀਆ ਯਾਤਰਾ ਰਹੀ ਸਾਡੀ
ਕਿੰਨੇ ਦਿਨ ਲੱਗੇ ਤੁਹਾਨੂੰ?
ਸਾਨੂੰ ਲੱਗ ਕੇ ਛੇ ਦਿਨ
ਛੇ ਦਿਨ ਅੱਛਾ ਜੀ ਤਿੰਨ ਦਿਨ ਜਾਂਦੇ ਆ, ਤਿੰਨ ਦਿਨ ਆਉਂਦੇ ਆ
ਹਾਂ
ਠੀਕ ਹੈ।
ਹੂ ਚੜਾਈ ਵੀ ਦੋ ਦਿਨ ਲੱਗ ਜਾਂਦੇ ਨੇ।
ਅੱਛਾ, -ਅੱਛਾ।
ਹੂ
ਚਲੋ ਵਧੀਆ। ਫਿਰ ਚੜਾਈ ਹੋ ਗਈ ਸੀ ਜਾਂ ਫਿਰ ਹੋਰ ਕੁਛ ਯਾਦ ਕਰਵਾਇਆ ਸੀ।
ਨਹੀਂ ਪਹਿਲੀ ਚੜ੍ਹਾਈ ਤਾਂ ਹੋ ਗਈ ਸੀਗੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ
ਅੱਛਾ।
ਇਹ ਤਾਂ ਕਰ ਲਈ ਸੀ ਜਿਹੜੀ ਉੱਪਰ ਹੇਮਕੋਟ ਦੀ ਸੀਗੀ ਉਹ ਨਹੀਂ ਹੋਈ।
ਫਿਰ ਉਹ
ਫਿਰ ਅਸੀਂ ਘੋੜਾ ਕੀਤਾ।
ਅੱਛਾ ਠੀਕ ਹੈ। ਹੂ
ਘੋੜੇ ਨੇ ਦੋ ਘੰਟੇ ਚ ਹੀ ਪੰਚਾਇਤ ਤਾ।
ਅੱਛਾ ਜੀ ਤੇ ਘੋੜਾ ਤੁਸੀਂ ਹੀ ਚਲਾਇਆ ਸੀ।
ਤੇ ਮੈਂ ਹੀ ਚਲਾਉਣਾ ਸੀ ਹੋਰ ਕੌਣ ਸੀ।
ਅੱਛਾ, ਅੱਛਾ ਇਕੱਲੇ ਤੁਸੀਂ ਘੋੜਾ ਚਲਾਇਆ ਸੀ।
ਉਹ ਨਾਲ ਨਹੀਂ ਹੈਗਾ ਸੀ ਭਾਈ ਨਾਲ।
ਅੱਛਾ, ਅੱਛਾ ਨਾਲ ਭਾਈ ਸੀ ਉਹੀ ਹੋਇਆ ਇਕੱਲੇ ਤੁਸੀਂ ਘੋੜਾ ਚਲਾ ਡਿੱਗੇ ਡੁਗੇ ਹੋਣੇ ਨਹੀਂ ਤਾਂ ਅਤੇ ਉਹੀ ਤਾਂ ਜੇ ਉਹ ਨਾ ਫੜਾ ਥਲੇ ਡਿੱਗੇ ਹੋਣੇ ਸੀ।
ਹੋਰ ਉਹਨੇ ਮੈਨੂੰ ਖਾਈ ਸਿੱਟ ਦੇਣਾ ਸੀ।
ਕੇ ਵਾਈ ਦਾ ਤੁਸੀਂ ਚਿੱਕਾ ਮਾਰ ਮਾਰ ਪਾਗਲ ਹੋ ਜਾਣਾ ਸੀ।
ਹੋਰ ਘੋੜਾ ਚੱਲਦਾ ਪੂਰਾ ਕਿਨਾਰੇ ਤੇ।
ਅੱਛਾ। ਬੋਲਣਾ ਸੀ ਉਹਨੂੰ ਉਹਨੂੰ ਕੀ ਕਹਿਣਾ ਸੀ ਘੋੜੇ ਨੇ ਲਾ ਦੀ ਦੋ ਥੱਪੜ ਲਾਣੀ ਘੋੜੇ
ਸਹੀ ਚੱਲਦਾ ਪਿਆ ਸਹੀ ਚੱਲਦਾ ਪਿਆ ਮੈਂ ਕਿਹਾ ਨਹੀਂ ਕਿਨਾਰੇ ਤੇ ਹੈਗਾ ਨਹੀਂ ਨਹੀਂ ਠੀਕ ਆ
ਅੱਛਾ -ਅੱਛਾ। ਅੱਛਾ ਫਿਰ ਘੋੜੇ ਦੋ ਘੰਟੇ ਹੇਮਕੁਟ ਸਾਹਿਬ ਪੰਚਾਇਤ ਤਾਂ ਤੁਹਾਨੂੰ
ਹੋਰ
ਤੇ ਉਦਾਂ ਕਿੰਨਾ ਟਾਈਮ ਲੱਗਦਾ
ਉਦਾਂ ਚਾਰ ਪੰਜ ਘੰਟੇ ਲੱਗ ਜਾਂਦੇ ਆ
ਅੱਛਾ- ਅੱਛਾ।
ਘੋੜਾ ਤੇਜ਼ ਭਜਾਇਆ ਸੀ।
ਹੋਰ
ਅੱਛਾ ਕਿੱਦਾਂ ਕਿਹੜਾ ਸੀ ਘੋੜਾ ਅ
ਰੁਕਦੇ ਹੀ ਨਹੀਂ ਫਿਰ
ਅੱਛਾ ਰੁਕਦੇ ਨੀ ਠੀਕ ਹੈ, ਠੀਕ ਹੈ। ਅੱਛਾ ਚਲੋ ਵਧੀਆ, ਵਧੀਆ ਤੇ ਬੈਗ ਉੱਪਰ ਕਿੰਨਾ ਕੁ ਸਮਾਨ ਲੈ ਕੇ ਸੀ ਬੈਗ ਵੂਗ
ਬਸ ਬੈਗ ਚ ਇੱਕ ਸੂਟ ਬਸ।
ਅੱਛਾ ਅੱਛਾ ਠੀਕ ਹੈ ਠੀਕ ਹੈ।
ਜਾਂ ਬਰਸਾਤੀ ਪਾਈ ਇੱਕ ਨਾਲ
ਅੱਛਾ ਅੱਛਾ ਮੀਹ ਆਇਆ ਸੀ ਉੱਥੇ
ਵੀ ਬਾਰਿਸ਼ ਆ ਜਾਂਦੀ ਪਰ ਨਹੀਂ ਸਾਡੀ ਵਾਰੀ ਨਹੀ ਆਇਆ ਜ ਅਸੀਂ ਉਤਰਾਈ ਉਤਰ ਆਏ ਨਾ ਫੇਰ ਬਾਰਿਸ਼ ਸ਼ੁਰੂ ਹੋ ਗਈ ਸੀ ਹ।
ਅੱਛਾ ਅਛਾ।
ਤੇ ਜਿਹੜੀ ਸੰਗਤ ਬਾਅਦ ਚੋਂ ਆਈ ਨਾ ਉਹ ਕਹਿ ਰਹੀ ਸੀ ਕਿ ਬਾਰਿਸ਼ ਹੋ ਗਈ ਉੱਪਰ
ਅੱਛਾ ਅੱਛਾ ਦਰਸ਼ਨ ਵਧੀਆ ਹੋਏ।
ਵਧੀਆ ਹੋ ਗਵੇ
ਚਲੋ ਵਧੀਆ ਵਧੀਆ
ਤਿੰਨ ਘੰਟੇ ਬੈਠੇ ਰਹੇ ਰਾਮ ਨਾਲ ਅੰਦਰ
ਅੱਛਾ ਅਤੇ ਫਿਰ ਅੰਦਰ ਗਰਮ ਵੀ ਹੋਣਾ ਸੀ ਹੀਟਰ ਹੂਟਰ ਚੱਲਦੇ ਵੀ ਨਹੀਂ ਅੰਦਰ
ਨਾ ਨਾ ਉੱਥੇ ਕੋਈ ਹੀਟਰ ਨੀ ਕੰਬਲ ਹੁੰਦੇ ਨੇ ਕੰਬਲ ਦੇ
ਕੰਭਲ ਦੇ ਦਿੰਦੇ ਨੇ ਠੀਕ ਹੈ ਠੀਕ ਹੈ ਅੱਛਾ ਅੱਛਾ।
ਪਰ ਫੇਰ ਵੀ ਠੰਢ ਲੱਗਦੀ ਰਹਿੰਦੀ ਆ।
ਹੁ ਉਹ ਤੇ ਹੈ ਤਾਂ ਪੂਰਾ ਮਾਈਨਸ ਟੈਂਪਰੇਚਰ ਹੁੰਦਾ ਠੰਡ ਦਾ।
ਹੁ ਹੁ ਆਕਸੀਜਨ ਨੀ ਨਾ ਹੁੰਦੀ ਉਪਰ।
ਹੁ ਸਹੀ ਗੱਲ ਤੇ ਆਕਸੀਜਨ ਫਿਰ ਤੁਹਾਨੂੰ ਮਤਲਬ ਹੋਏ ਸੀ ਦਿੱਕਤ ਵਗੈਰਾ
ਥੋੜੀ ਜਿਹੀ ਹੋਈ ਸੀ ਫਿਰ ਠੀਕ ਹੋ ਗਈ ਸੀ ਮੈਂ ਉਹ ਕਪੂਰ ਲੈ ਗਈ ਸੀ ਨਾ ਸੁੰਘੀ ਗਈ ਫ ਥੋੜ੍ਹਾ ਮੈਨੂੰ ਠੀਕ ਲੱਗਿਆ।
ਕੀ ਲੈ ਗਏ ਸੀ?
ਕਪੂਰ ਕਪੂਰ ਲੈ ਕੇ ਜਾਂਦੇ ਨੇ ਹੁਣ ਸੁੰਘਦੇ ਰਹੋ ਨਾ ਫੇਿਰ ਥੋੜਾ। ਸਾਹ ਵਧੀਆ ਆ ਜਾਂਦਾ।
ਠੀਕ ਅੱਛਾ ਤੁਸੀਂ ਇੱਕ ਗੋਲੀ ਨਾਕ ਚ ਪਵਾ ਲਈ ਸੀ ਕਪੂਰ ਦੀ ਅੱਛਾਥੇ ਤੁਹਾਨੂੰ ਸਾ ਆਗਿਆ ਸੀ ਅੱਛਾ ਠੀਕ ਹੈ ਠੀਕ ਹੈ ਵਧੀਆ ਵਧੀਆ।
ਹੁ।
ਹੋਰ ਸਾਰੇ ਕਿੱਦਾਂ ਅੱਛਾ ਅੱਛਾ।
ਤੇ ਤੁਹਾਡੇ ਨਿਆਣੇ ਨੇ ਕਰ ਲਿਆ ਸਕੂਲ ਦਾ ਕੰਮ?
ਹੋਰ ਸਾਡੇ ਨਾਲ ਤਾਂ ਹੁਸ਼ਿਆਰ ਹੁਸ਼ਿਆਰ ਹੈਗੇ ਉਹ ਤਾਂ ਕੱਲ੍ਹ ਦਿੰਦੇ ਨੇ। ਹਫ਼ਤੇ ਚ ਕਰ ਲਿਆ ਸੀ ਉਹਨਾਂ ਨੇ ਕੰਪਲੀਟ ਤੇ ਹੋਰ।
ਜ਼ਿਆਦਾ ਇੰਟੈਲੀਜੈਂਟ ਹੈ।
ਹੋਰ ਉਹ ਨੇ ਹਫ਼ਤੇ ਚ ਕੰਮ ਕਰ ਲਿਆ ਸੀ।
ਹਮ।
ਤੇ ਹੋਰ ਹਜੇ ਨਹੀਂ ਨਹੀਂ ਬੜਾ ਕਾਮ ਮਿਲਾਇਆ। ਸਾਡੇ ਨਿਆਣੇ ਹੁਸ਼ਿਆਰ ਹੈਗੇ ਨਾ ਕਰ ਲੈਂਦੇ ਨੇ ਤੁਹਾਡੀ ਹੀ ਹੈਗੇ ਨੇ।
ਅੱਛਾ ਸਾਡੇ ਥੋੜੇ ਸ਼ਰਾਰਤੀ ਨੇ ਨਾ ਤਾਂ ਨੀ ਕਰਦੇ ਸ਼ਰਾਰਤਾਂ ਵੱਲ ਧਿਆਨ ਆ
ਹਾਂ ਉਹੀ ਤਾਂ ਸਖਾਆ ਹੀ ਨੀ ਕੁਛ ਫੇਰ ਉਹੀ ਤਾਂ ਹੈ ਨਾ। ਆਪਾਂ ਹੁਨ ਪੂਰਾ ਇਕਦਮਨ ਰੱਖਿਆ ਵੇ ਕਿ ਹਾਂ ਇਹ ਕੰਮ ਇਹ ਹੈ ਕਰਨਾ ਵੇ। ਹੁਣ ਤੁਸੀਂ ਨੀ ਕੀਤਾ ਹੁਣ ਤੁਹਾਡੀ ਗਲੱਤੀ ਉੱਤੇ।
ਟੀਚਰਾਂ ਕੰਮ ਹੀ ਏਦਾਂ ਦਿੰਦੀਆਂ ਬੱਚੇ ਕਰ ਨਾ ਪਾਉਣ
ਨਹੀਂ ਸਾਡਾ ਵੀ ਤਾਂ ਐਵੇਂ ਹੀ ਹੈ ਪਰ ਆਪਾਂ ਕਰਵਾ ਦਿੰਦੇ ਹਾਂ ਤਾਵੀ।
ਹੁ ਹੁ।
ਉਹ ਬੱਚੇ ਦੇ ਉੱਪਰ ਹੁੰਦਾ ਨਾ ਹੁਣ ਤੁਹਾਡਾ ਬੱਚਾ ਨਾਲੇ ਤਾਂ ਨੀ ਕਰ ਸਕਦਾ ਸਾਡਾ ਤਾਂ ਉਹ ਹੈਗਾ ਨਾ।
ਹਮ ਇਹ ਤਾਂ ਹੈ ਸਾਡਾ ਬੱਚਾ ਬਰੇ ਖੜੇ ਫੇਰ ਕਰ ਲੈਂਦਾ।
ਅੱਛਾ ਮੈਨੂੰ ਤਾਂ ਨਾਲ ਕਹਿ ਰਹੀ ਸੀ ਹੁਣ ਫੇਰਏ ਵੀ ਹੋ ਗਏ। ਅੱਛਾ ਅੱਛਾ ਚਲੋ ਵਧੀਆ।
ਹਮ ਹੁਣ ਆ ਕੇ ਪੰਜ ਕੰਮ ਕਾਰ ਹੀ ਲਏ ਨੇ ਪੰਜ ਕੰਮ ਕਰ ਲਏ ਨੇ। ਆ ਕੇ ਉੱਥੋਂ ਹੋਰ ਤੇ ਤਾਂ ਵੀ ਪੰਜ ਪਏ ਨੇ ਹਜੇ।
ਉਹ ਤਾਂ ਤੁਸੀਂ ਕਹਿ ਰਹੇ ਸੀ ਕਿ ਮੈਂ ਕੀਤੇ ਨੇ ਉਹਨੇ ਤਾਂ ਕੀਤੇ ਨੀ ਕੁਛ।
ਆਹੋ ਚੱਲ ਨਾਲ ਹੈਲਪ ਮਾੜੀ ਮੋਟੀ ਕਰਾਉਂਦਾ ਪਿਆ ਨਾਲ।
ਕੀ ਨਾਲ ਮੈਨ ਲੱਗਦਾ ਅੱਛਾ ਅੱਛਾ ਠੀਕ ਹੈ ਠੀਕ ਹੈ।
ਹਮ।
ਹੈਲਪ ਵੈਸੇ ਤੁਸੀਂ ਕਰਨੀ ਚਾਹੀਦੀ ਸੀ ਹੁ ਦੇ ਨਹੀਂ ਕੰਮ ਤਾਂ ਉਹਦਾ ਹੈ।
ਕੰਮ ਮੈਂ ਹੀ ਕਰਨਾ ਮਾੜਾ ਮੋਟਾ ਕਲਰ ਕਰਤਾ। ਬਸ ਲਿਖਣ ਦਾ ਕੰਮ ਮਾਵਾਂ ਕਰਨ ਸਿਕਸ ਕਲਾਸ।
ਸਿਕਸਥ ਕਲਾਸ ਪ੍ਰਥ ਠੀਕ ਹੈ ਠੀਕ ਹੈ। ਹਮ ਹੋਰ ਫੇਰ। ਕਦੋਂ ਖੁਲ੍ਹਣੇ ਸਕੂਲ।
ਇੱਕ ਤਰੀਕ ਨੂੰ ਖੁਲ੍ਹਣੇ ਸਕੂਲ।
ਅੱਛਾ ਅੱਛਾ।
ਹਮ ਇੱਕ ਨੂੰ ਖੁਲ੍ਹਣੇ ਮੈਸੇਜ ਵੀ ਆ ਗਿਆ ਚਾਰ ਨੂੰ ਪੀਟੀਐਮ ਹੈ।
ਅੱਛਾ ਚਾਰ ਨੂ ਪੀਟੀਐਮ ਹੈ। ਅੱਛਾ ਤੇ ਬਸ ਵਧੀਆ ਵਧੀਆ।
ਹਮ। ਕੀ ਬਣਾ ਬੈਠੇ।
ਭਾ ਕੁਝ ਨੀ ਦਾਲ ਦੁਪਹਿਰੇ ਸਵੇਰੇ ਉਹ ਬਣਾਇਆ ਸੀ ਇਹਨੇ। ਦਾਲ ਆਲੀ ਰੋਟੀ ਬਣਾਈ ਸੀ ਸਵੇਰੇ। ਫੇਰ ਦੁਪਹਿਰੇ ਪਿੰਡੀ ਬਣਾਈ ਸੀ।
ਅੱਛਾ।
ਹੁ ਚਾਹ ਤੇ ਪੌਪਕੌਣ ਖਾਧੇ ਨੇ।
ਅੱਛਾ।
ਹਾਂਜੀ।
ਠੀਕ ਹੈ।
ਹਾਂ ਉਹ ਖਾਂਦੇ ਰਹੀ ਦਾ ਬਸ ਰੋਟੀ ਨਾਲ।
ਹਮ।
ਹਾਂ ਖਾਂਦੇ ਪੀਂਦੇ ਘਰ ਤੋਂ।
ਤਾਂ ਹੀ ਹ ਚਰਦਾ ਰਹਿੰਦਾ ਤੁਹਾਡਾ ਸਾਰਾ ਦਿਨ।
ਨਹੀ ਉਹ ਤਾਂ ਉਹ ਗੱਲ ਨੀ ਖਾਂਦੇ ਪੀਂਦੇ ਘਰ ਦੇਆ।
ਤਕੜੇ ਤਾਂ ਹੈ ਨੀ ਤੁਸੀ ਫੋਟੋਆਂ ਦੇਖਦੀਆਂ ਤੁਹਾਡੀਆਂ।
ਬਾਹਰੋਂ ਲੱਗਦਾ ਅੰਦਰੋ ਤਗੜਾ ਵਾ।
ਅਛਾ ਅੱਛਾ।
ਹਾਂ ਹਾਂ। ਉਹ ਕਈ ਹੁੰਦੇ ਨੇ ਬਾਹਰੋਂ ਐਮ ਦੇ ਤਗੜ ਹੁੰਦੇ ਪਰ ਭਰੀ ਆ ਉਹਨਾਂ ਚ ਹਵਾ ਹੀ ਹੁੰਦੀ ਏ।
ਹਾਂ।
ਹਾਂ ਸਹੀ ਗੱਲ ਹੈ। ਹੱਡੀ ਮਜ਼ਬੂਤ ਸਾਡੀ ਖਾ ਖਾਕੇ ਬਹੁਤ ਮਜ਼ਬੂਤ ਹੋਈ ਪਈ ਹੈ।
ਫਿਰ ਹੁਣ।
ਦਿਖਾਓ ਆਪਾਂ ਦਿਖਾਂਦੇ ਹੀ ਨੀ।
ਹੋਰ ਇਹ ਤਾਂ ਹੈ ਪਤਲਾ ਹੀ ਠੀਕ ਰਹਿਣਾ ਚਾਹੀਦਾ।
ਪਤਲੇ ਠੀਕ ਹਾਂ ਤੁਸੀਂ ਆਪ ਕਿਹੜਾ ਤਗੜਾ ਜਿਹੜਾ ਮੈਨੂੰ ਕਹਿੰਦੇ ਸੀ।
ਹਾਂ ਮੈਂ ਵੀ ਖਾਂਦੇ ਪੀਂਦੇ ਘਰ ਦੀ ਹਾਂ।
ਲਦੇ ਨਹੀਂ ਨਾ ਲਬ ਨਹੀਂ ਨਾ।
ਉਹੀ ਨਾ।
ਹੈਂ।
ਜਿੰਦਾਂ ਮਰਜ਼ੀ ਖਾ ਲੋੋ।
ਲੈ ਮੈਂ ਤੁਹਾਡੀ ਫੋਟੋ ਦੇਖਿਆ ਲੱਗਦਾ ਹੀ ਨਹੀਂ ਖਾਂਦੇ ਪੀਦੇ ਘਰ ਤੇ
ਹਮ।
ਤੇ ਹੋਰ ਕੀ ਖਾਂਦੇ ਹੋ ਵੈਸੇ
ਰੋਟੀ ਖਾਈ ਦੀ ਹੋਰ ਕੀ ਖਾਣਾ ਫਰੂਟ ਖਾ ਲਈ ਦਾ
ਅਛਾ ਫਰੂਟ ਕਿਹੜੇ ਫਰੂਟ
ਬਾਹਰ ਦਾ ਘੱਟ ਹੀ ਖਾਂਦੇ ਹਾਂ ਆਪਾਂ
ਅਛਾ- ਅਛਾ ਅਤੇ ਫਰੂਟ ਕਿਹੜੇ ਖਾਂਦੇ ਉਹ
ਫਰੂਟ ਕਦੀ ਹੁਣ ਸੀਜਨ ਦੇ ਹਿਸਾਬ ਨਾਲ ਮੈਗੋ ਆਇਆ ਵ ਹਮ ਘਰ ਦਾ ਮਰੂਦ ਹੈ। ਉਹ ਖਾਂਨੇ ਪਏ ਆ ਹੁਣ ਦੁਪਹਿਰੇ ਮੈਗੋ ਖਾਧਾ ਸੀ ਰੋਟੀ ਤੋਂ ਬਾਅਦ ਜਾਂ ਬਨੈਨਾ ਆ ਜਾਂਦਾ ਉਹ ਖਾ ਲੀਦਾ
ਅਛਾ- ਅਛਾ ਖਾਂਦੇ ਉਹਨਾਂ ' ਠੀਕ ਹੈ। ਖਾਂਦੇ ਹੀ ਰਹਿੰਦੇ ਠੈਂਕ ਯੂ ਠੈਂਕ ਯੂ ਹਮ ਚਲੋ ਵਧੀਆ- ਵਧੀਆ ਚਲੋ ਠੀਕ ਹੈ। ਫਿਰ ਮੈ ਨਾ ਜਿਹੜਾ ਜਾਣਾ ਸੀ ਕੰਮ ਅਤੇ ਮੈਂ ਤੁਹਾਨੂੰ ਕਰਨਾ
ਠੀਕ ਹੈ ਠੀਕ ਹੈ।
ਠੀਕ ਹੈ। ਜੀ ਸਤਿ ਸ਼੍ਰੀ ਅਕਾਲ ਹਾਂ ਤੁਹਾਡੇ ਵ